ਹੈਲੋ। ਸਤਿ ਸ੍ਰੀ ਅਕਾਲ ਜੀ।
ਹਾਂਜੀ। ਮੇਰੇ ਤੇ ਤੁਹਾਡੀ ਤੇ ਕੋਲਿੰਗ ਸ਼ੋ ਤੇ ਪਤਾ ਨੀ ਕੀ ਸ਼ੋਅ ਤੇ ਹੁੰਦੀ ਵੀ ਏ ਪਰ ਮੈਂ ਚੁੱਕ ਪ ਪਰ ਆਟੋਮੈਟਿ ਕਲੀ ਗੱਲ
ਅੱਛਾ ਮੇਰੇ ਚ ਤੇ, ਮੈਂ ਕਿੰਨੀ ਦੇਰ ਦੀ ਹੈਲੋ ਬੋਲ ਰਹੀ ਸਾ। ਹਾਂ ਚਲੋ ਕੋਈ ਨੀ ਗੱਲ ਤੇ ਹੋ ਈ ਰਹੀ ਏ ਨਾ।
ਆਪਣੀ ਤਰਫ ਤੋਂ ਉਹ ਉਹਨੂੰ ਤੇ ਹਜੇ ਵੀ ਮੈਨੂੰ ਉਵੇਂ ਸ਼ੋ ਹੁੰਦਾ ਵੇ। ਕੀ ਜਿਵੇਂ , ਚਲੋ ਕੋਈ ਗੱਲ ਨੀ। ਕੁਛ
ਅੱਛਾ।
ਜੀ, ਨੈਟਵ ਪਿਹੈ ਉਹਨੇ ਮੈਨੂੰ।
ਹੋਰ, ਕੀ ਹਾਲ ਨੇ ਤੁਹਾਡੇ?
ਏ, ਬਸ ਮੈਂ ਬੋਰ ਸਬ ਬਚਪਨ ਚ ਮੈਨੂੰ ਨਾ ਬੜਾ ਸ਼ੌਕ ਤੇ ਮੈਂ ਉਦੀ ਆਵਾਜ਼ ਵਿੱਚ ਗਾਣੇ ਅੰਦ ਕਰਕੇ ਉਦਰ ਕੁੰਡੀ ਲਗਾ ਕੇ ਅੱਜ ਤਾਂ ਅੱਜ ਦੇ ਦਿਨ ਤੱਕ ਬਹੁਤ ਸ਼ੌਕ ਹੈ। ਡਾਂਸ ਤੇ ਮੇਰੀ ਫੇਵਰੇਟ ਠੋਬੀ, ਬਹੁਤ ਵਧੀਆ ਨੀ ਕਰਨਾ ਆਉਂਦਾ ਪਰ
ਬਹੁਤ ਵਧੀਆ ਗੱਲ ਏ। ਨੇ, ਨਈ-ਨਈ ਮੈਂ ਤੁਹਾਡਾ ਫੰਕਸ਼ਨਸ ਤੇ ਦੇਖਿਆ ਐ, ਤੁਸੀ
ਹਾਂ।
ਨਾ, ਨਾ ਮੈਂ ਤੇ ਤੁਹਾਡਾ ਫੰਕਸ਼ਨ ਤੇ ਦੇ ਖੈ ਤੁਸੀ ਤੇ ਬਹੁਤ ਵਧੀਆ ਕਰਦੇ ਔ। ਤੁਸੀ ਪਰਫੋਰਮੈਂਸ ਦਿੱਤੀ ਸੀ, ਇੰਨੀ ਪਿਆਰੀ ਪਰਫੋਰਮੈਂਸ ਸੀ ਤੁਹਾਡੀ। ਤੁਹਾਡੇ ਨਾਲ ਸਿਸਟਰ ਸਨ, ਕਜ਼ਨ ਸਨ?
ਪਰਫੌਰਮੰਸ, ਹਾਂ ਮੇਰੀ ਸਿਸਟਰ ਸੀਗੀ। ਈ ਮੇਰੀ ਹਾਂ, ਤੇ ਉਹ ਅਸੀਂ, ਤੇ ਅਸੀਂ ਆਪਣੇ ਆਪ ਭੀ ਡਾਂਸ ਦੀ ਪ੍ਰੈਕਟਿਸ ਕੀਤੀ ਪਰ ਕਾੱਲ ਕੀਤਾ।
ਤੇ ਏਦਾਂ ਲੱਗਦਾ ਵੇਆ ਜ਼ਿ ਜਿਵੇਂ ਅੱਛਾ
ਵਿੱਚ ਮਤਲਬ ਹਾਂਜੀ।
ਇੱਕ ਪਲਟੋ
ਹਾਂਜੀ-ਹਾਂਜੀ ਤੇ
ਹਾਂ, ਇਹ ਤੇ ਹੋਣਾ ਚਾਹੀਦਾ ਏ। ਸ਼ੁਰੂ ਤੋਂ ਮਤਲਬ ਕੁਛ ਨਾ ਹਾਂ, ਮੈਂ ਕਿਹਾ ਇਹ ਤੇ ਹੋਣਾ ਚਾਹੀਦੈ। ਕੁਛ ਨਾ ਕੁਛ ਹੋਬੀਜ਼ ਬੰਦੇ ਅੰਦਰ ਜ ਦੂਰ ਹੋਣੀ ਚਾਹੀਦੀਆਂ ਹੈ। ਕਿ ਹਾਂ ਬਈ ਬੰਦਾ, ਮਤਲਬ ਹਾਂ ਬਈ ਉਹ ਸਕਿਲਸ ਅਸੀਂ ਵਿਖਾ ਸਕੀਏ। ਆਪਣੀ ਉਸ ਚੀਜ਼ ਦਾ ਫਾਇਦਾ ਉਠਾ ਸਕੀਏ। ਹਾਂ ਹੁਣ ਤੁਸੀਂ ਜਿਵੇਂ ਕਰ ਰਹੇ ਸੀ ਬੜਾ ਪਿਆਰਾ ਲੱਗ ਰਿਹਾ ਸੀ। ਮਤਲਬ ਦੋਨੋ ਜਣੇ ਦੇ ਸੇਮ ਸਟੈਪਸ ਸਨ, ਸੇਮ ਹੀ ਜਿਵੇਂ ਏਦਾਂ ਜਿਵੇਂ ਪ੍ਰੀਪੇਅਰ ਕੀਤਾ ਹੁੰਦਾ ਪੂਰਾ, ਤੁਸੀਂ ਮੇਰੇ ਖਿਆਲ ਕੀਤਾ ਵੀ ਹੋਣਾ ਥੋੜੀ ਪਰਫੋਰਮੈਂਸ ਤੇ ਥੋੜੀ ਰੇਡੀ ਕੀਤ ਕੀਤੀ ਹੋਣੀ ਏ ਥੋੜੀ ਬਹੁਤੀ ਪ੍ਰੈਕ ਤੇ ਕੀਤੀ ਹੋਣੀ ਹੈ?
ਸਿਰਫ ਅਸੀ ਇੱਕ ਇੱਕ
ਬਸ।
ਉਸ ਤੋਂ ਬਾਅਦ ਅਸੀਂ ਕੋਈ ਪ੍ਰੈਕ
ਅੱਛਾ।
ਵੀਡੀਓ ਬਨਾ ਲਈ ਸੀ ਆਪਣੀ ਪ੍ਰੈਕਟਿਸ ਦੀ। ਬਸ ਆਪਣੀ ਵੀਡੀਓ ਵੇਖ ਲਈ ਸੀ ਕੀ ਫਿਰ ਮੇ ਘਾਰ, ਮੈਂ ਆਪਣੇ ਘਾਰ। ਅਸੀ ਵੀਡੀਓ ਵੇਖ ਅਸੀ ਇੱਕ ਦੂਜੇ ਦੇ ਨਾਲ ਨਾ
ਅੱਛਾ ਅ ਮੈਂ ਉਹੀ ਕਵਾਂ ਇੰਨਾ ਵਧੀਆ ਕੋਰਡੀਨੇਸ਼ਨ ਹੋਇਆ ਦਾ ਸੀ ਯਾ‌ ਤੇ ਤੁਸੀਂ ਪਹਿਲੇ ਸੇਮ ਸੇਮ ਕਰਦੇ ਹੋਣੇ ਹੋ ਯਾ ਫਿਰ ਤੁਸੀਂ ਪਹਿਲੇ ਤੇ ਮਤਲਬ, ਮਤਲਬ ਇਹ ਹੁੰਦਾ ਨਾ ਕੀ ਹਾਂ ਬਈ ਸਾਡਾ ਤਾਲਮੇਲ ਮਿਲ ਕੈ ਉੱਪਰ ਅਗਰ ਡਾਂਸ ਕਰ ਰਿਹਾ ਸਾਡੇ ਸਟੈਪ ਬਿਲਕੁਲ ਮੈਚ ਹੁੰਦੇ ਪਏ ਨੇ ਜਿਵੇਂ ਹੁਣ ਤੁਸੀਂ ਕਹਿ ਰਹੇ ਹੋ ਵੀਡੀਓ ਬਣਾਈ, ਵੀਡੀਓ ਚ ਵੇਖ ਲਿੱਤਾ ਹੋਣਾ ਕਿ ਹਾਂ ਕਿੱਥੇ-ਕਿੱਥੇ ਸਾਡੀ ਕਮੀਆਂ ਰਹਿ ਗਈਆਂ, ਕਿੱਥੇ-ਕਿੱਥੇ ਸਾਡਾ ਕੁਛ ਰਹਿ ਗਿਆ ਤੇ ਉਹਨੂੰ ਫਿਰ ਦੁਬਾਰਾ ਤੋਂ ਤੁਸੀਂ ਕੀਤਾ ਹੋਣਾ ਐ ਸਹੀ।
ਸਕੂਲ ਟਾਈਮ ਵਿੱਚ ਸਾਡੀ ਮਯੁਸ
ਫੁਲ ਟਾਈਮ
ਤੇ ਟੀਚਰ ਸ਼ਾਂ ਲੈਂਦੀ ਸੀ ਡਾਂਸ ਵਿੱਚ।
ਅੱਛਾ, ਮਤਲਬ ਇਹ ਸ਼ੁਰੂ ਤੋਂ ਈ ਏ। ਏ ਮ
ਅਸੀਂ ਨਾ ਜ਼ਰੂਰ ਲੈਂਦੇ ਸੀ, ਹਾਂ।
ਮਤਲਬ ਇਹ ਚਾਈਲਡਹੁੱਡ ਦਾ ਈ ਤੁਹਾਡੇ ਅੰਦਰ ਹੈਗਾ ਇਨ ਇਨ ਬਿਲਡ ਜੋ ਹੈਗੀ ਏ ਤੁਹਾਡੇ ਅੰਦਰ ਸਕਿੱਲ ਹੈਗੀ ਏ ਉਹ ਅੰਦਰ ਤੋਂ ਚੱਲਦੀ ਆ ਰਈ ਏ ਸ਼ੁਰੂ ਤੋਂ ਮਤਲਬ ਖੂਨ ਇੱਚ ਈ ਹੈਗੀ ਕਯਾ ਡਾਂਸ ਅ
ਬਿਲ ਕੁਲ ਜੀ ਬਿਲਕੁਲ।
ਬਿਲਕੁਲ ਜੀ ਬਿਲਕੁਲ। ਹੂੰ, ਚਲੋ ਵਧੀਆ ਗੱਲ ਏ ਸਾਨੂੰ ਤੇ ਆਂਦਾ ਈ ਨੀ ਡਾਂਸ। ਤੇ ਮੈਂ ਕਿਹਾ ਚਲੋ ਦੀਦੀ ਕੋਲ ਪੁ ਦੀਦੀ ਕੋਲ ਪੁੱਛਾਂਗੀ ਡਾਂਸ ਬੜਾ ਵਧੀਆ ਕਰਦੇ, ਮੈਂ ਵੈਸੇ ਈ ਪੁੱਛਣਾ ਸੀ ਤੁਸੀ ਅੱਜ ਵੈਸੇ ਈ ਟੋਪਿਕ ਸ਼ੁਰੂ ਕਰ ਦਿੱਤ ਦਾ ਕਿ, ਤਿਦ ਕਿ ਡਾਂਸ ਦਾ ਤੁਸੀਂ ਵੈਸੇ ਹੀ ਮਿਊਜ਼ਿਕ ਦਾ ਕਹਿ ਦਿੱਤਾ ਨੀ ਕਿ ਮੈਨੂੰ ਸ਼ੌਕ ਏ ਤੇ ਮੈਨੂੰ ਯਾਦ ਵੀ ਆ ਗਿਆ ਤੁਸੀਂ ਬੜੀ ਅੱਛੀ ਪਰਫੋਰਮੈਂਸ ਰੈਡੀ ਕੀਤੀ ਸੀ। ਚਲੋ ਮੈਂ ਪੁੱਛਣੀ ਆ ਕਿ ਤੂੰ ਕੋਰੀਓਗ੍ਰਾਫਰ ਕੋਲ ਤਾਂ ਨ ਨਹੀਂ ਸਿੱਖਿਆ ਤੁਸੀਂ ਕਿ ਹੂੰ ਤੇ ਤੇ ਤੇ ਤੁਸੀਂ ਕਹਿ ਰਹੇ ਹੋ ਤੁਸੀਂ ਇੱਥੇ ਪ੍ਰੈਕਟਿਸ ਕੀਤੀ ਸੀ। ਉਹ ਵੀ ਵਨ ਆਵਰ ਦੇ ਵਿੱਚ ਇੰਨਾ ਵਧੀਆ ਕੀਤਾ ਮੈਂ ਤੇ ਹੈਰਾਨ ਹੋ ਰਹੀ ਹਾਂ।
ਇਹ ਤਾ ਹੈ ਈ ਏ, ਮੈਂ ਕੀ
ਨਹੀਂ ਨਹੀ ਮੈ ਕੀ ਨਾਮ ਹੈ, ਕਾਲਜ ਟਾਈਮ ਵੀ ਨਾ, ਉਦੋਂ ਵੀ ਪਾਰਟੀਸਪੇਟ ਕੀਤਾ ਸੀਗਾ, ਅੱਛਾ।
ਹਾਂਜੀ, ਹਾਂਜੀ
ਤੁਸੀਂ ਤੁਸੀਂ ਸਕੂਲ ਟਾਈਮ ਤੋਂ ਹੀ ਕਰਦੇ ਹੋ ਅੱਛਾ, ਮੈਂ ਤੁਸੀਂ ਸਕੂਲ ਟਾਈਮ ਤੋਂ ਹੀ ਕਰਦੇ ਹੋਵੋਗੇ ਫੇਿਰ ਕੋਲੇਜ ਵਿੱਚ ਕੀਤਾ ਹੁਣਾ ਫੇਰ ਉਸ ਤੋਂ ਬਾਅਦ ਹੋਬੀ ਕੀ ਤੁਹਾਡੇ ਅੰਦਰ ਹੀ ਆ ਗਿਆ ਕਿ ਹਾਂ ਬਾਈ ਮੈਨੂੰ ਮਤਲਬ ਡਾਂਸ ਦਾ ਜਨੂੰਨ ਜਿਹਾ ਹੁੰਂਦਾ ਨਾ ਇੱਕ ਜਿਵੇਂ ਕਈ ਬੰਦੇ ਹੁੰਦੇ ਨੇ ਕਿ ਉਹ ਉਹਨਾਂ ਦੇ ਅੱਗੇ ਜਿੰਨਾ ਮਰਜ਼ੀ ਤੁਸੀਂ ਮਿਊਜ਼ਿਕ ਵਜਾ ਲਓ, ਕੁਛ ਨੀ ਹਿਲਣਾ ਕੁਛ ਨੀ ਕੁਛ ਐਵੇਂ ਹੀ ਹੱਥ ਮਾਰ ਕੇ ਆ ਜਾਣਗੇ। ਤੇ ਕਈ ਹੁੰਦੇ ਨੇ ਕਿ ਜਰਾ ਜਿਹਾ ਮਿਊਜਿਕ ਵਜਦਾ ਉਹਨਾਂ ਦੇ ਪੈਰ ਥਿਰਕਣ ਲੱਗ ਜਾਂਦੇ। ਮੈਨੂੰ ਤੇ ਉਹ ਵਾਲੀ ਤੁਹਾਡੇ ਅੰਦਰ ਫੀਲਿੰਗ ਜੀ ਲੱਗੀ ਕਿ ਹਾਂ ਬਈ ਪੈ ਮਤਲਬ ਫਿਰ ਮਿਊਜਿਕ ਚਲਦਿਆਂ ਨਾਲ ਹੀ ਆਪ ਹੀ ਓਨ ਔਨ ਹੋ ਜਾਣਾ।
ਵੀ ਸਾਡੇ ਘਰ ਵਿੱਚ ਜਦੋਂ ਕੋਈ ਵਿਆਹ
ਸਾਡੇ ਘਰ
ਵਿਆਹ -ਸ਼ਾਦੀ ਹੁੰਦਾ ਸਾਨੂੰ ਕਰੇਜ਼ ਵਿਆਹ ਵਿੱਚ ਤੇ ਨੱਚਣ ਟੱਪਣ ਦਾ ਹੀ ਹੁੰਦਾ ਕੇ ਡੀਜੇ ਦੇ ਉੱਤੇ ਵੀ ਹਾਂ ਬਹੁਤ ਸ਼ੌਕ ਮੇਰੇ ਪਰਿਵਾਰ ਵਿੱਚ ਸਾਰੇ
ਅ
ਤਾਹਿਆਂ ਮੈਂ ਲਿਆਂਦਾ ਨਾਹ, ਹਾਂ ਸਾਡੀ ਭੂਆ ਹੋ ਓਹਨੂੰ ਨਹੀ, ਤੇ ਸਾਡੀ ਮੰਮੀਆਂ ਨੂੰ ਵੀ ਸ਼ੌਂਕ ਤਏ ਤੇ ਫੇਰ।
ਛੱਡੋ ਭਾਜੀ ਵਧੀਆ ਗੱਲ ਏ। ਇਹ ਸ਼ੌਕ ਹੁੰਦਾ ਤੇ ਅੱਜਕੱਲ ਤਾ ਵੈਸੇ ਵੀ, ਅੱਜ ਕੱਲ ਤੇ ਵੈਸੇ ਵੀ ਟਰੈਂਡ ਹੋ ਗਿਆ ਆ, ਹਰ ਇੱਕ ਫੰਕਸ਼ਨ ਪਾਰਟੀਸਪੇਟ ਕਰਨਾ ਜਿਵੇਂ ਪ੍ਰੈਕਟਿਸ ਕਰਕੇ ਆਪਣੀ ਪਰਫੋਰਮੈਂਸ ਰੈਡੀ ਕਰਨਾ। ਸਾਡੇ ਵੀ ਹੁਣ ਪਿੱਛੇ ਦੀ ਵਿਆਹ ਹੈਗਾ ਸੀ ਨਾ ਸਾਡੇ ਨਾਨਕੇ ਹੈਗਾ ਸੀਗਾ ਤੇ ਉੱਧਰ ਵੀ ਸਭ ਨੇ ਪ੍ਰੀਪਰੇਸ਼ਨ ਕੀਤੀ ਦੀ ਸੀਗਾ ਆਪਣੇ -ਆਪਣੇ ਗਰੁੱਪ ਬਣਾਏ ਦੀ ਸੀਗਾ। ਇੰਨਾ ਵਧੀਆ ਲੱਗਦਾ ਵੀ ਅਸੀਂ ਨਾ ਤੇ ਅੱਛਾ ਲੱਗਦਾ ਕਿ ਹਾਂ ਬਈ ਅਗਰ ਅਸੀਂ ਕਿਸੇ ਨੂੰ ਦੇਖਦੇ ਹਾਂ ਕਿ ਬਹੁਤ ਵਧੀਆ ਤਰੀਕੇ ਨਾਲ ਅਗਰ ਰੀਪ੍ਰਜੈਂਟ ਕਰ ਰਹਾ ਤੇ ਬਹੁਤ ਵਧੀਆ ਜੇਹਾ ਲੱਗਦਾ ਵਧੀਆ ਫੀਲ ਹੁੰਦਾ ਕਿ ਹਾਂ ਬਾਈ ਇੰਨੀ ਅੱਛੀ ਪਰਫੋਰਮੈਂਸ ਕੀਤੀ। ਸਾਡੇ ਤੋਂ ਹੀ ਬਿਲੋਂਗ ਕਰਦੇ ਨੇ ਆ ਬੰਦੇ ਵੀ
ਜਾਂਦੇ ਨਾ, ਜੇਵੇਂ ਕਿ
ਕਿਸੀ ਵਿਆਹ ਵਿੱਚ ਗਿਆ।
ਜਿੱਥੇ ਸਾਡ, ਫਿਰ ਉੱਥੇ ਥੋੜ੍ਹਾ ਕੰਟਰੋਲ ਕਰਨਾ ਪੈਂਦਾ ਨਹੀਂ ਤੇ ਕੋਈ ਜਾ ਅੰਤ ਚਾਰ ਵਾਰ ਵੀ ਕਹਿ ਦੇ ਕਿ ਹਾਂਜੀ ਅੱਜ ਓਹ ਦੂਰ ਚਲੇ ਜਾਂਦੇ ਆ ਜੇ ਕੋਈ ਕੰਮ
ਹੈਂ ਤੇ ਉੱਧਰ ਫੇਰ ਤੁਹਾਡੇ ਪੈਰ ਆਪਣੇ ਆਪ
ਤੇ ਓਦਾਂ ਓਦਾਂ ਬਸ ਤੇ ਦੱਸ ਦੋ। ਅੰਜਾ ਥੋੜ੍ਹਾ ਜਿਹਾ ਹੈਜ਼ੀਟੇਸ਼ਨ ਫੀਲ ਹੁੰਦੀ
ਹਾਂ, ਉਹ ਤੇ ਹੈ ਹੀ ਏ ਉਹ ਤੇ ਚ ਚਲੋ ਇਹ ਤੇ ਹੈ ਈ ਹੋਣਾ ਵੀ ਚਾਹੀਦਾ ਏ।
ਕਦੇ ਔ ਚਲੋ ਐ ਤੀ ਐ। ਪਰ ਬਾਕੀ ਹਾਂ ਤੁਸੀ ਜਿਹੜੀ ਗੱਲ ਸਹੀ ਕਰਦਿਓ ਨਾ ਕਿੱਥੇ ਜਾਈਏ ਹੋਰ ਕੰਪਨੀ ਨਾ ਹੋਵੇ ਫੇਰ ਤੁਹਾਨੂੰ ਕੋਈ ਬਲ ਪਰਸ ਸਾਨੂੰ ਕਹਿ ਦੇ ਕਰਨ ਆਸਤੇ। ਅੰਦਰੋਂ ਤੁਹਾਡਾ ਦਿਲ ਕਰ ਪਿਆਵੇ ਤੇ ਫਿਰ ਇੱਕ ਇੱਕ ਵਾਰੀ ਕਹਿਣ ਤੇ ਹੀ ਬੰਦਾ ਰੇਡੀ ਹੋ ਜਾਂਦਾ ਥੋੜ੍ਹਾ। ਥੋੜਾ ਹੈਜੀਟੇਸ਼ਨ ਵੀ ਹੁੰਦੀ ਏ ਉਸ ਟਾਈਮ ਤੇ ਪਰ ਫੇਰ ਵੀ ਰ ਜਿਹੜਾ ਡਾਂਸ ਜਿਹਨੂੰ ਜਨੂੰਨ ਜਾ ਹੁੰਦਾ ਏ ਨਾ ਸ਼ੌਕ। ਹੂੰਦਾ। ਹੈਗਾ ਏ ਪਰ ਇੰਨਾ ਨੀ ਆਂਦਾ ਮੈਨੂੰ ਮਤਲਬ ਇਹ ਹੈ ਕਿ ਕੰਮ ਚਲਾਓ ਕਰ ਲੈਣੇ ਆ ਏਦਾਂ ਨੀ ਕਿ ਬਹੁਤ ਪਰਫੈਕਸ਼ਨ ਹੈਗੀ ਐ ਕਿਸ ਅ ਇਸ ਤ ਇਸ ਤਰ੍ਹਾਂ ਨੀ ਹੈਗਾ ਪਰ ਇੰਜੋਏ ਕਰ ਲਈਦਾ ਏ ਪੂਰਾ ਫੁੱਲ।
ਹਾਂ।
ਇੱਕ ਇੰਜੋਏਮੈਂਟ ਅ ਇੱਕ ਇੰਜੋਏਮੈਂਟ ਹੋ ਜਾਂਦੀ ਏ ਹੋਰ ਤੇ ਪੁੱਛ ਨੀ ਆਜ ਅੱਜ ਕੱਲ੍ਹ ਤੇ ਸਾਡੀ ਆਪਣੀ ਫੈਮਲੀ ਨਾ ਬੜਾ ਸ਼ੌਂਕ ਹੈ ਸਭ ਡਾਂਸ ਦਾ। ਮੇਰੇ ਬ੍ਰਦਰ ਉਹਨੇ ਵੀ ਐਵੇਂ ਸਕੂਲਿੰਗ ਟਾਇਮ
ਹਾਂ ਹਾਂ ਆ ਮੇਰੇ ਬ੍ਰਦਰ
ਭੰਗੜਾ ਸੀਖਾਂਦਾ ਔਰ ਐਟਰ ਵੀ ਕੀਦਾ ਦਾ ਫੇਮਸ। ਅੱਛਾ।
ਅ ਉਹ ਡਾਂਸ ਵਾਸਤੇ ਬਹੁਤ
ਅਈਓ ਕਹਿ ਦੇ ਆ ਕਿ ਕੋਲੇਜ ਟਾਈਮ ਤੇ ਵੀ ਉਹਨੇ ਕੀਤਾ ਦ ਡਾਂਸ ਤੇ।
ਸਭ ਹਾਂ ਹਾਂ।
ਤਿ ਪਰਾਈਜ, ਅੱਛਾ।
ਫਿਰ ਉਹਨੂੰ ਸਪੈਸ਼ਲ ਕਹਿੰਦੀ ਆ ਅਸਾਂ ਚੁੱਪ ਸੀ ਕਿ ਹਾਂ ਵੀ ਤੂੰ ਡਾਂਸ ਕਰਕੇ ਦਿਖਾ।
ਕਾਲਜ ਟਾਈਮ ਨੀ ਨਾਂ ਅਦਾ ਹਾਂ ਹੋਏ।
ਅੱਛਾ ਅੱਛਾ। ਨਹੀਂ, ਤੁਸੀਂ ਲਿੱਤੇ ਨੇ ਪ੍ਰਿਸੇਸ ਯਾ ਥੋਡੇ ਬ੍ਰਦਰ ਕਿੰਨੇ ਲਿੱਤੇ ਨੇ ਪ੍ਰਾਈਸ
ਹੈਲੋ
ਅੱਜ ਥੋੜੀ, ਸ਼ਾਇਦ ਤੁਹਾਡਾ
ਮੈਨੂੰ ਆਪ ਤੈਨੂੰ ਇਹ। ਏਦਾਂ ਹੀ ਆ ਰਈ ਏ ਬੜੀ, ਹਾਂ ਮੈਨੂੰ ਵੀ ਇਦਾਂ ਨਹੀਂ ਹੀ ਲੱਗ ਰਿਹਾ।
ਕਿੰਨਾ ਗੱਲ ਕਰਦੇ ਕਰਦੇ ਆਵਾਜ਼ ਕ ਕਟਦੀ ਪਈ। ਹਾਂਜੀ ਹਾਂਜੀ, ਕਰਲੋ ਐਵੇਂ ਈ। ਐਪ
ਹੈਲੋ
ਆ ਰਹੀ ਐ ਮੈਂਨੂੰ ਆਵਾਜ਼ ਤੁਹਾ
ਚਨ ਨੈਟ ਨੈਟਵਰਕ ਇਸ਼ੂ ਨੈਟਵਰਕ ਇਸ਼ੂ ਲੱਗ ਰਿਹਾ ਮੈਨੂੰ ਤ
ਕੇ ਗੱਲ ਕਰੋ ਨਾ ਫੇਰ ਨੀ ਫਿਰ ਕਰੋਗੇ ਨਾ ਗੱਲ ਫੇਰ ਨੀ ਕੱਟ
ਹਾਂਜੀ, ਹਾਂਜੀ। ਕੋਈ ਗੱਲ ਨੀ ਬਾਹਰ ਆ ਜਾਨੀਆ।
ਕੀ ਪ੍ਰਇਜਿਜ਼ ਕਿਨੂੰ ਮਿਲੇ ਨੇ ਇਹ ਤੁਹਾਡੇ ਬ੍ਰਦਰ ਨੂੰ ਮਿਲੇ।
ਬ੍ਰਦਰ ਨੂੰ ਕਾਫ਼ੀ ਮਿਲੇ ਦੇ, ਮੈਂ ਤੇ ਇੰਨੀ ਸ਼ੌਕੀਨ ਨੀ ਹੈਗੀ। ਮਤਲਬ, ਮੈਂ ਮਤਲਬ ਨੋਰਮਲ ਕਰ ਲੈਂਨੀ ਆ
ਓਸੀ ਹਾਂ
ਹਾਂ, ਉਹੀ ਗੱਲ ਵਿੱਚੇ ਕੱਟ ਗਈ ਸੀ ਨਾ। ਹਾਂ, ਹੋਰ ਚਲੋ, ਕੋਈ ਨੀ। ਕਦੀ ਮੌਕਾ ਮਿਲਿਆ ਤੇ ਸਾਨੂੰ ਵੀ । ਸਾਨੂ ਵੀ ਥੋੜਾ ਬਹੁਤਾ ਸਿਖਾਣਾ। ਮੈਂ ਕਹਿ ਰਹੇ ਆ ਕਦੀ ਮੌਕਾ ਮਿਲਿਆ ਤੇ, ਸਾਨੂੰ ਵੀ ਥੋੜ੍ਹਾ ਬਹੁਤਾ ਸਿਖਾਣਾ।
ਜਦ ਵੈਲਕਮ ਚਲੋ ਠੀਕ ਹੈ ਜੀ। ਓਕੇ ਜੀ ਬਹੁਤ ਵਧੀਆ ਗਿਆ ਜੀ ਬਾਏ ਜੀ ਬਾਏ।
ਬਾਏ